ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ -ਠਾਕ ਜੀ।
ਹਾਂਜੀ ਵਧੀਆ ਜੀ ਤੁਸੀਂ ਦੱਸੋ ਜੀ ਕਿਵੇਂ ਹੋ?
ਵਧੀਆ ਠੀਕ, ਠਾਕ ਜੀ ਬੱਚੇ ਕਿਵੇਂ ਹੈ ਜੀ।
ਸਾਡੇ ਬੱਚੇ ਠੀਕ ਜੀ ਵਧੀਆ ਤੁਸੀਂ ਦੱਸੋ ਆਪਣੇ ਘਰ ਪਰਿਵਾਰ ਸਾਰੇ ਕਿਵੇਂ ਨੇ ਜੀ?
ਸਾਬ ਠੀਕ-ਠਾਕ ਨੇ।
ਚਲੋ ਵਦੀਆ, ਹੋਰ ਕੀ ਕਾਰ ਰਏ ਸੀ ਤੁਸੀਂ?
ਕੁਸ ਨੀ ਜੀ, ਖਾਣਾ ਖਾ ਕੇ ਹਟੇਆਂ ਜੀ।
ਅੱਛਾ ਜੀ, ਅੱਛਾ ਦੋਪੈਰ ਵਾਲਾ਼ ਖਾਣਾ ਜੀ?
ਹਾਂਜੀ-ਹਾਂਜੀ।
ਆੱਛਾ ਤੁਸੀਂ ਦੁਪੈਰੇ ਖਾਣਾ ਖਾਂਦੇ ਓ ਜੀ?
ਹਾਂਜੀ, ਦੂਪੈਰੀ ਖਾਣਾ ਖਾਂਨੇ ਆਂ ਜੀ ਅਸੀਂ।
ਆੱਛਾ ਜੀ, ਅੱਛਾ ਚਲੋ ਵਦੀਆ ਗਾੱਲ ਐ।
ਹਾਂਜੀ, ਤੁਸੀਂ ਵੀ ਖਾਂਦੇ ਹੋਮੋਂ ਗੇ ਜੀ ਦੁਪੈਰੇ ਖਾਣਾ?
ਹਾਂਜੀ ਮੈਮ, ਕਦੇ-ਕਦੇ ਖਾ ਵੀ ਲੈਂਨੇ ਆ ਕਦੇ-ਕਦੇ ਨਈ ਵੀ ਖਾਂਦੇ ਹੈਗੇ।
ਅੱਸੇਆ, ਕਿੰਨੇ ਵਜੇ ਖਾਨੇ ਓ ਜੀ?
ਅਸੀਂ ਬਸ ਹੁਣੇ ਖਾ ਕੇ ਹਟੇ ਆਂਗੇ।
ਅਸੇਯਾ ਜੀ, ਅਸੇਯਾ ਜੀ।
ਹਾਂਜੀ, ਤੁਸੀਂ ਨਮੇੜ ਤੇ ਆਪਣੇ ਕਾੰਮ ਸਾਰੇ‌?
ਹਾਂਜੀ, ਸਾਰੇ ਕਾੰਮ ਨਮੇੜ ਤੇ ਜੀ।
ਅੱਛਾ ਜੀ, ਅੱਛਾ।
ਹੋਰ, ਜੀਰੀ ਲਾਤੀ ਜੀ?
ਹਾਂਜੀ ਹਾਂ, ਬਾਸ ਲਾਉਣ ਲਾੱਗ ਰੇ ਨੇ ਜੀ।
ਅੱਸਾ ਜੀ। ਹੋਰ, ਭਈਆਂ ਤੋਂ ਲਵਾਈ ਆਂ ਜੀ ਕ ਭਿੰਡਰਾ ਤੋ ਜੀ? ਅੱਸੇਆ ਜੀ, ਫੇਰ ਰੋਟੀ ਟੁੱਕ ਦਿੰਦੇ ਹੋਮੋਂ ਗੇ ਜੀ?
ਨਈ-ਨਈ ਰੋਟੀ ਟੁੱਕ ਕੁਸ਼ ਨੀ ਦੇਣਾ ਜੀ, ਅਸੀਂ ਤਾਂ ਬਾੱਸ ਚਾਹ ਈ ਦੇਣੀ ਆ ਕੱਲੀ।
ਅੱਸੇਆ ਜੀ।
ਹਾਂਜੀ ਹਾਂ, ਥੋਡੇ ਕਣੀ ਦਿੰਦੇ ਨੇ ਜੀ?
ਹਾਂ, ਸਾਡੇ ਕਣੀ ਤਾਂ ਦਿਂਦੇ ਆ ਜੀ।
ਨੀ ਸਾਡੇ ਤਾਂ ਕੱਲੀ ਚਾ ਈ ਜਾਊਗੀ ਦੋ ਜਾਂ ਤਿੰਨ ਵਾਰ ਦੀ।
ਅੱਸੇਆ ਜੀ। ਹੋਰ ਸਾਡੇ ਕਣੀ ਤਾਂ ਦਪੈਰ ਦੀ ਵੀ ਦਿੰਦੇ ਆ ਜੀ, ਸਵੇਰ ਦੀ ਵੀ ਦਿੰਦੇ ਆ।
ਅੱਛਾ ਜੀ, ਅੱਛਾ।
ਹਾਂਜੀ, ਅਪਣਾ ਬੇਟਾ ਕਾਤੋਂ ਰੋਂਦਾ ਜੀ?
ਬਾਸ ਏ ਤਾਂ ਐਮੇ ਆ ਜੀ, ਪਤਾ ਨੀ ਹੁਣ ਏਨੂੰ ਕੀ ਹੋ ਰੇਆ ਏਨੂ ਐ ਹੋ ਰੇਆ ਮੈਨੂੰ ਬਾਹਰ ਲੈ ਕੇ ਜਾਓ।
ਹਾਏ ਧੁੱਪੇ ਬਾਲੀ ਆ ਜੀ, ਬਾਰ ਤਾਂ।
ਹਾਂਜੀ ਹਾਂ, ਬਾਹਰ ਗਾਰਮੀ ਤਾਂ ਬੋਤ ਐ ਜੀ। ਫੇਰ ਏ ਹੁਣ ਟਿੱਕੇ ਨੀ ਬੈਠ ਹਾਂਜੀ-ਹਾਂਜੀ, ਬਹੋਤ ਗਰਮੀ ਪੈ ਰਈ ਆਗੀ ਹੁਣ ਏਸ ਟਾਈਮ ਜੀ।
ਹਾਂਜੀ-ਹਾਂਜੀ, ਹੋਰ ਬੱਦਲਵਾਈ ਤਾਂ ਨੀ ਹੈਗੀ?
ਨਈ ਜੀ, ਨਈ ਜੀ।
ਅੱਸੇ਼ਆ ਜੀ, ਹੋਰ ਕੋਈ ਮੀਂਹ-ਮੂੰਹ ਦੀ ਸੁਲਾ ਬਣਾਈ ਹੋਵੇ?
ਨਈ ਕੋਈ ਨੀ ਜੀ, ਏਸ ਟਾਈਮ ਤਾਂ ਗਾਰਮੀ ਐ ਜੇੜੀ ਬਹੋਤ ਜਾਦਾ ਪੈ ਰਈ ਐ।
ਅੱਸੇਆ ਜੀ।
ਹਾਂ, ਹਾਂਜੀ ਹਾਂ।
ਹੋਰ, ਥੋਡੇ ਮੰਮੀ ਜੀ ਕੀ ਕਾਰਦੇ ਆ ਜੀ?
ਸਾਡੇ ਓ ਮੰਮੀ ਜੀ ਬਾੱਸ ਕਾੱਮ ਕਾਰ ਰਏ ਨੇ ਜੀ।
ਅੱਸੇਆ ਜੀ, ਥੋਡੀ ਦੀਦੀ ਚਲੀ ਗਈ ਜੀ? ਅਸੇਆ ਜੀ, ਠੀਕ ਆ ਜੀ। ਅੱਛਾ ਜੀ, ਤੁਸੀਂ ਸੌਂਦੇ ਨੀ ਹੁੰਦੇ ਜੀ?
ਨਈ ਮੈਮ ਸੋਂਦੇ ਹੁੰਦੇ ਆਂਗੇ, ਮਤਲਬ ਕੇ ਜਦੋਂ ਸਾਡਾ ਟਾਈਮ ਹੁੰਦਾ ਸਾਡਾ ਬ ਬੱਚਾ ਸੋਂਦਾ ਹੈਗਾ।
ਅੱਸੇਆ ਜੀ।
ਹਾਂਜੀ ਹਾਂ, ਅਸੀਂ ਉਸ ਟਾਈਮ ਸੌਨੇ ਹਾਂਗੇ।
ਅੱਛਾ ਜੀ।
ਹਾਂਜੀ ਹਾਂ, ਤੇ ਫਿਰ ਅੱਜ ਮੈਮ ਤੁਸੀਂ। ਕਿਹੜੇ ਟੋਪਿਕ ਤੇ ਗੱਲ ਕਰੋਂਗੇ?
ਆਪਾਂ ਨਸ਼ਿਆਂ ਬਾਰੇ ਗੱਲ ਕਰਨੀ ਹੈ ਜੀ।
ਅੱਛਾ ਜੀ, ਅੱਛਾ ਠੀਕ ਹੈ ਜੀ।
ਹੈਲੋ।
ਹਾਂਜੀ ਹਾਂ ਜਿਹੜੇ ਅੱਜ ਕੱਲ੍ਹ ਨਸ਼ੇ ਨੇਗੇ ਉਹ ਬਹੁਤ ਜ਼ਿਆਦਾ ਵੱਧ ਰਹੇ ਨੇਗੇ ਦੇਖੋ ਹਨਾ। ਆਪਣੇ ਪੰਜਾਬ ਦੇ ਵਿੱਚ ਵੀ ਦੂਜੇ ਦੇਸਾਂ ਦੇ ਵਿੱਚ ਵੀ ਬਹੁਤ। ਬਹੁਤ ਵੱਧ ਰਹੇ ਨੇ।
ਹਾਂ, ਬਹੁਤ ਵੱਧ ਗਏ ਜੀ ਤੁਹਾਡੇ ਕਣੀ ਕਿਵੇਂ ਆ ਜੀ ਫੇਰ।
ਸਾਡੇ ਕਣੀ ਵੀ ਬਹੁਤ ਲੋਕ ਨੇ ਜਿਹੜੇ ਨਸ਼ਿਆਂ ਦੇ ਆਦੀ ਹੋ ਰਹੇ ਨੇ ਜੀ।
ਅੱਛਾ ਜੀ।
ਹਾਂਜੀ ਹਾਂ, ਬਿਲਕੁਲ, ਕਿਉਂਕਿ ਇਹ ਤਾਂ ਦਿਨੋ ਦਿਨ ਮੈਮ ਵਧੀ ਜਾ ਰਿਹਾ ਹੈਗਾ। ਘਟਣ ਦੀ ਬਜਾਏ ਹਨਾ ਇਹ ਤਾਂ ਹੈਗਾ ਹੈਗਾ ਹੈ ਜੀ।
ਹਾਂਜੀ।
ਤੁਹਾਡੇ ਪਿੰਡ ਦੇ ਵਿੱਚ ਵੀ ਲੋਕ ਨੇ ਜਿਹੜੇ ਨਸ਼ੇ। ਕਰਦੇ ਨੇ ਜਾਂ ਨਹੀਂ ਕਰਦੇ।
ਅੱਛਾ ਜੀ ਸਾਡੇ ਪਿੰਡ ਹਾਂਜੀ। ਸਾਡੇ ਪਿੰਡ 'ਪਹਿਲਾਂ ਤਾਂ ਨਹੀਂ ਸੀ ਜੀ ਹੈਗਾ ਬਿਲਕੁਲ ਵੀ।
ਅੱਛਾ ਜੀ ਅੱਛਾ।
ਆਹ ਹੁਣ ਦੋ ਸਾਲਾਂ ਦਾ ਹੋ ਗਿਆ ਸਾਡੇ ਗਾਣੇ।
ਹਾਂਜੀ ਹਾਂ ਹੁਣ ਥੋੜਾ ਜਿਹਾ ਜ਼ਿਆਦਾ ਵੱਧ ਰਿਹਾ ਗਾ।
ਹਾਂਜੀ।
ਜਿਵੇਂ ਕਿ ਚਿੱਟਾ ਸਮੈਕ ਚਿੱਟਾ ਸਾਰਿਆਂ ਨਾਲੋਂ ਵੱਧ ਗੋਲੀਆਂ ਚੱਲ ਰਹੀਆਂ ਨੇ ਦੇਖੋ।
ਹਾਂ ਛੋਟੇ ਹੁਣ ਛੋਟ ਛੋਟੇ ਦਵਾ ਜਵਾਕ। ਕਰਨ ਲੱਗ ਗਏ ਜੀ ਨਸ਼ਾ ਗੋਲੀਆਂ ਭੁੱਕਾ ਅੱਗੇ ਭੁੱਕਾ। ਭੱਕੀਆਂ ਭੁੱਕੀਆਂ ਹੁੰਦੀਆਂ ਸੀ ਵੀ ਉਹ ਬੰਦਾ ਖਾ ਲਾਦਾ ਸੀ। ਸੀਗਾ ਫੀਮ ਹੁੰਦੀ ਸੀ ਚੱਲ ਉਹ ਵੀ ਬੰਦੇ ਨੂੰ ਸਿਹਤ ਲਈ ਵਧੀਆ ਸੀ।
ਤਾਂ ਫੇਰ ਐਵੇਂ ਸੀ ਨਾ ਵੀ ਉਹਨੂੰ ਕੰਮ ਦੇ ਟਾਈਮ ਤੇ ਖਾਂਦੇ ਸੀ। ਜਦੋਂ ਉਹਨਾਂ ਨੇ ਬਹੁਤ ਜਿਆਦਾ ਜ਼ੋਰ ਦਾ ਕੰਮ ਕਰਨਾ ਹੁੰਦਾ ਸੀਗਾ।
ਹਾਂਜੀ, ਹਾਂਜੀ। ਉਹਦੇ ਵਿੱਚ ਕੋਈ ਉਹ ਵੀ ਨਹੀਂ ਹੁੰਦੀ ਵੀ ਜੀ ਕੋਈ ਮਰਦਾ ਵੀ ਨਹੀਂ ਸੀਗੀ ਉਹਦੇ ਵਿੱਚ।
ਜੀ ਹਾਂ ਇਹ ਤਾਂ ਗੱਲ ਸਹੀ ਹੈ ਜੀ ਸਹੀ ਹੈ।
ਤੇ ਭੁੱਕੀ ਅਫੀਮ ਨਾਲ ਕੋਈ ਨੀ ਮਾਰਦੇ ਚਿੱਟੇ ਨਾਲ ਬਹੁਤ ਦੁਨੀਆਂ ਮਾਰਦੇ ਚਿੱਟੇ ਟੀਕੇ।
ਹਾਂਜੀ, ਹਾਂਜੀ।
ਅੱਛਾ ਜੀ।
ਹੁਣ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਨੇਗੇ ਉਹ ਇਨਾਂ ਤੇ ਲੱਗ ਰਹੇ ਨੇ ਦੇਖੋ ਵੱਧ ਤੋਂ ਵੱਧ ਟੀਕ। ਟੀਕੇ ਲਾ ਰਹੇ ਨੇ ਗੇ ਚਿੱਟਾ ਪੀ ਰਹੇ ਨੇਗੇ।
ਹਾਂ ਹਾਂਜੀ, ਹਾਂਜੀ।
ਇਹ ਵੀ ਹੈ ਨਾ। ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੀ ਜਵਾਨੀ ਆ ਉਹ ਖ਼ਤਮ ਕਰ ਰਹੇ ਨੇ।
ਹਾਂ ਖਤਮ ਕਰ ਰਹੇ ਛੋਟੇ ਛੋਟੇ ਉਮਰਾਂ ਦੇ ਨੇ।
ਜੀ ਹਾਂ ਉਹਨਾਂ ਨੂੰ ਕੁਛ ਵੀ ਪਤਾ ਨਹੀਂ ਲੱਗ ਰਿਹਾ। ਕਿਉਂਕਿ ਅੱਜ, ਕੱਲ੍ਹ ਆਪਣੇ ਪੰਜਾਬ ਦੇ ਵਿੱਚ ਦੇਖੋ। ਕਿੰਨੇ ਘਰ ਨੇ ਜਿਹੜੇ ਉਹ ਬੇਘਰ ਹੋ ਰਹੇ ਨੇ ਹਨਾ।
ਹਾਂਜੀ, ਹਾਂਜੀ।
ਕੱਲਾ ਬੇਟਾ ਹੁੰਦਾ ਅੱਜ ਕੱਲ ਬਚਦੀਆਂ ਕੁੜੀਆਂ।
ਹਾਂਜੀ, ਹਾਂਜੀ।
ਬਹੁਤ ਜਿਆਦਾ ਨਸ਼ੇ ਜਿਹੜੇ ਕਰ ਰਹੇ ਨੇ।
ਹਾਂਜੀ, ਹਾਂਜੀ।
ਇਹ ਤਾ, ਹੈਜੀ।
ਹਾਂ
ਹੋਰ ਤਾਂ ਇਹੀ ਹੈ, ਵੀ ਜਿਹੜੇ ਪੰਜਾਬ ਦੇ ਹਨਾ ਲੋਕ ਨੇਂ ਗੇ, ਆਪਣੇ ਆਲੇ-ਦੁਆਲੇ ਦੇ ਇਹਨਾਂ ਨੂੰ ਸਮਝਣਾ ਬਹੁਤ ਚਾਹੀਦਾ।
ਸਮਝਦੇ ਨੀ ਹੈਗਾ ਜੀ, ਕੋਈ।
ਹਾਂਜੀ, ਕਿਉਂਕਿ ਆਪਾਂ ਨੂੰ ਜਿਹੜੀ ਜ਼ਿੰਦਗੀ ਹੈ ਹਣਾ ਇੱਕ ਵਾਰ ਮਿਲਦੀ ਐ, ਜੇ ਉਹ ਇੱਕ ਵਾਰ ਖਤਮ ਹੋ ਗਈ ਆਪਾਂ ਨੂੰ ਦੁਬਾਰਾ ਨਹੀਂ ਮਿਲਣੀ।
ਨਹੀਂ ਮਿਲਦੀ।
ਹਾਂ, ਕਿਉਂਕਿ ਆਪਾ ਨੂੰ ਕੀ‌ ਹੇਗੀ ਵੀ ਵਧੀਆ ਚੀਜ਼ਾਂ ਖਾਕੇ ਆਪਣੀ ਜ਼ਿੰਦਗੀ ਐ ਜਿਹੜੀ, ਉਹਦਾ ਸਮਾਂ ਹੈ ਜਿਹੜਾ ਉਹ ਵਧਾਉਣਾ ਚਾਹੀਦਾ ਹੈਗਾ।
ਹਾਂਜੀ-ਹਾਂਜੀ, ਨਾਲੇ ਦੇਖੋ ਜੀ ਭਗਵੰਤ ਮਾਨ ਬਹੁਤ ਕੱਸ ਰਿਹਾ ਕੰਮ ਨੂੰ, ਫੇਰ ਵੀ
ਹਾਂਜੀ-ਹਾਂ, ਸਰਕਾਰ ਵੱਲੋਂ ਬਹੁਤ ਜ਼ਿਆਦਾ ਉਪਰਾਲੇ ਕੀਤੇ ਤੇ ਜਾ ਰਹੇ ਨੇ, ਇਹਨੂੰ ਰੋਕਣ ਲਈ। ਹੁਣ ਦੇਖੋ, ਪਿੱਛੇ ਜੇ ਖ਼ਬਰਾਂ ਆਈਆਂ ਸੀ ਤੇ, ਵੀ ਜਿਹੜੇ, ਉਹਨਾਂ ਉਹ ਸੀਗੇ, ਨਸ਼ੇ ਵਾਲੇ ਲੋਕ ਉਹਨਾਂ ਦੇ ਦੇਖਲੋ ਘਰ ਟ੍ਹਾਈ ਜਾ ਰਹੇ, ਤੇਗੇ।
ਹਾਂਜੀ-ਹਾਂਜੀ, ਇਦਾਂ ਹੋਏ ਸੀਗੀ।
ਹਾਂਜੀ- ਹਾਂ, ਵੀ ਜਿਹੜੇ ਵੇਚ ਰਹੇ ਸੀ ਉਹਨਾਂ ਦੇ ਵੀ, ਤੇ ਨਸ਼ੇ ਵਾਲਿਆਂ ਨੂੰ ਦੇ ਦੇਖੋ, ਫੜਕੇ ਲਿਜਾ ਰਹੇ ਸੀਗੇ।
ਬਹੁਤ ਫੜਦੇ ਸੀ ਜੀ ਪਹਿਲਾਂ ਤਾਂ, ਹੁਣ ਉਹ ਵੀ ਕੀ ਕਰਨ ਜੇ ਵਿਚਾਰੇ, ਹੁਣ ਉਹ ਵੀ ਥੱਕ ਜਾਂਦੇ ਨੇ ਫੜਦੇ।
ਹਾਂਜੀ-ਹਾਂ, ਇਹ ਤਾ ਗੱਲ ਸਹੀ ਹੈ।
ਓਹੀ, ਹੁਣ ਤ ਮੰਨ ਕਰਿਆ ਤਾ, ਬਹੁਤ ਵਧੀਆ ਕੰਮ ਸੀਗਾ ਜੀ।
ਹਾਂਜੀ-ਹਾਂ, ਕੰਮ ਤਾ ਵਧੀਆ ਕਰ ਰਹੇ ਨੇ, ਪਰ ਲੋਕ ਆਪ ਨਹੀਂ ਸਮਝ ਮਝਣ ਦੀ ਕੋਸ਼ਿਸ਼ ਕਰ ਰਹੇ ਨਾ।
ਦੇਖੋ ਜੇ, ਫੇਰ ਥੋਨੂੰ ਆਪ ਹੀ ਪਤਾ, ਹੁਣ ਜਿਹੜਾ ਬੰਦਾ ਕੇਰਾ ਨਸ਼ਾ ਖਾ ਲਾਂਦਾ ਨਾ ਫਿਰ, ਉਹਨੂੰ ਛੱਡਣਾ ਬਹੁਤ ਮੁਸ਼ਕਿਲ ਹੋ ਜਾਂਦਾ।
ਹਾਂਜੀ-ਹਾਂ, ਇਹ ਗੱਲ ਤਾਂ ਹੈਗੀ ਆ, ਥੋਡੀ।
ਹ ਹਾਂ, ਜੇ ਨਾ ਹੀ ਖਾਣ ਬੱਚੇ ਭੋਆ ਦੇ ਬੱਚਿਆਂ ਦੇ ਕੰਟਰੋਲ ਕਰਿਆ ਜਾਵੇ।
ਹਾਂਜੀ-ਹਾਂ, ਸਭ ਤੋਂ ਵੱਧ ਦੇਖੋ ਮਾਤਾ-ਪਿਤਾ ਦੀ ਵੀ ਜਿੰਮੇਵਾਰੀ ਬਣਦੀ ਆ ਇਹ, ਕਿ ਆਪਾਂ ਹਾਂਜੀ-ਹਾਂ। ਧਿਆਨ ਰੱਖਣਾ ਚਾਹੀਦਾ, ਹਾਂਜੀ-ਹਾਂ।
ਨਹੀਂ ਬੇਟਾ ਕਿੱਥੇ ਗਿਆ ਸੀ ਤੂੰ, ਕਿਉਂ ਆ, ਕੀ ਕਰਦਾ ਐਂ
ਇਹ ਤਾ ਹੈਹੀ।
ਹਾਂਜੀ।
ਚਲੋ ਵਧੀਆ ਗੱਲ ਹੈਗੀ, ਹਣਾ ਵੀ ਜੇ ਇਹ ਘੱਟ ਹੋਵੇ ਤਾ ਆਪਣੇ ਜਿਹੜੇ ਪਰਿਵਾਰ ਨੇ, ਉਹ ਪਰਿਵਾਰਾਂ ਦੇ ਪਰਿਵਾਰ ਬਚ ਸਕ
ਬਚ ਸਕਣ ਜੀ।
ਹਾਂਜੀ-ਹਾਂ, ਕਿਉਂਕਿ ਜਿੰਨਾ ਹੁਣ ਲਾਲਓ ਵੀ ਤੁਸੀਂ, ਮਾਵਾਂ ਦੇ ਜਵਾਨ ਪੁੱਤ ਚਲੇ ਜਾਂਦੇ ਨੇ ਉਹਨਾਂ ਲਈ ਬਹੁਤ ਔਖਾ ਹੋ ਜਾਂਦਾ, ਹਣਾ।
ਹਾਂਜੀ-ਹਾਂਜੀ। ਸਾਡੇ ਹੁਣ, ਪਰਸੋਂ ਭੋਗ ਸੀਗਾ ਜੀ।
ਅੱਛਾ ਜੀ, ਅੱਛਾ।
ਹੂੰ, ਉਹ ਵੀ ਮੁੰਡਾ ਚਿੱਟਾ ਆ ਈ ਨਸ਼ਾ ਕਰਦਾ ਸੀ।
ਫੇਰ ਦੇਖਲੋ, ਵੀ ਤੁਸੀਂ ਆਪਾਂ ਨੂੰ ਇਹਦੇ ਕਿੰਨੇ ਭੈੜੇ ਨਤੀਜੇ ਨੇ ਜਿਹੜੇ ਨਿਕਲ ਰਹੇ ਨੇ।
ਹਾਂਜੀ-ਹਾਂਜੀ, ਪੱਚੀ ਕ ਸਾਲ ਦਾ ਹੀ ਸਾਰਾ, ਐਕਸੀਡੈਂਟ ਹੋਗਿਆ ਜੀ ਓਹਦਾ।
ਅੱਛਾ ਜੀ, ਅੱਛਾ। ਕਾਫੀ ਟਾਈਮ ਤੋਂ ਕਰਦਾ ਸੀਗਾ ਈ?
ਹਾਂਜੀ, ਕਾਫੀ ਟਾਈਮ ਤੋਂ ਕਰਦਾ, ਹਾਂ
ਅੱਛਾ-ਜੀ, ਅੱਛਾ ਫੇਰ ਦੇਖਲੋ ਵੀ ਤੁਸੀਂ, ਕੀ ਕਿਸੇ ਦਾ ਕੁੱਛ ਨੀ ਗਿਆ ਹੈ ਉਹ ਤੇ ਘਰ ਚ ਹੋ ਗਿਆ, ਆਪਦੀ ਜਵਾਨੀ ਦੇ ਵਿੱਚ ਹੋ ਗਿਆ।
ਹਾਂਜੀ-ਹਾਂਜੀ।
ਤਾਂ ਵੀ ਜਿਹੜੇ ਪੇਰੈਂਟਸ ਨੇ ਇਹਨਾਂ ਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈਨਾ।
ਸਹੀ ਗੱਲ ਆਹੀ ਕਹਿਦੇ ਜੀ ਬਸ ਬੱਚਿਆਂ ਦਾ ਮਾੜਾ- ਮੋਟਾ ਕੰਟਰੋਲ ਕਰਨਾ ਚਾਹੀਦਾ।
ਹਾਂਜੀ-ਹਾਂਜੀ, ਬਿਲਕੁਲ
ਹਾਂਜੀ।
ਇਹ ਤਾਂ ਬਹੁਤ ਸਹੀ ਹੈ, ਜੇ ਹੈਣਾ ਨਾ ਉਹ ਆਪਣੇ ਬੱਚੇ ਦੇ ਕੰਟਰੋਲ ਕਰਨਗੇ।
ਹਾਂਜੀ।
ਤਾਂਹੀ ਹੈ ਵੀ ਜਿਹੜੇ ਲੋਕ ਬਚ ਸਕਣਗੇ। ਸਰਕਾਰ ਦੇ ਨਾਲ- ਨਾਲ ਜਿਹੜੇ ਆਉਲੋ- ਨੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਕੈਂਪ ਲਗਾਉਣੇ ਚਾਹੀਦੇ ਨੇ ਤੇ
ਹਾਂਜੀ-ਹਾਂਜੀ।
ਤੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਐਵੇਂ ਕਰਨ ਨਾਲ ਤੁਹਾਡਾ ਜਿਹੜਾ ਜ਼ਿੰਦਗੀ ਉਹ ਖ਼ਤਮ ਹੋ ਜਾਣੀ ਹੈ।
ਹਾਂਜੀ-ਹਾਂਜੀ।
ਕਿਉਂਕਿ ਆਪਾਂ ਨੂੰ ਇੱਕ ਨਸ਼ਾ ਮੁਕਤ ਜਿਹੜਾ ਪੰਜਾਬ ਬਣਾਉਣ ਦੀ ਲੋੜ ਹੈ। ਕਿਉਂਕਿ ਦੇਖੋ, ਪਹਿਲਾਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ।
ਆਹੋ ਪਹਿਲੇ ਹੀ ਕਿਹਾ ਜਾਂਦਾ ਸੀਗਾ ਸੋਨੇ ਦੀ ਚਿੜੀ ਹੁਣ ਤਾਂ ਕੀਹੜੀ ਸੋਨੇ ਦੀ ਚੀੜੀ ਰਹਿ ਗਈ।
ਹਾਂਜੀ-ਹਾਂਜੀ। ਇਹ ਤਾਂ ਤੁਹਾਡੀ ਗੱਲ ਸਹੀ ਹੈਗੀ।
ਆ ਹਾਂਜੀ, ਪਹਿਲਾਂ ਨਸ਼ਾ ਨੀ ਹੁੰਦਾ ਸੀ।
ਹਾਂਜੀ-ਹਾਂਜੀ।
ਹਾਂਜੀ।
ਇਹ ਗੱਲ ਤਾਂ ਹੈਗੀ ਏ।
ਹਾਂਜੀ, ਪਹਿਲਾਂ ਸਿਆਣੇ ਬੰਦੇ ਕੰਮ ਕਰਦੇ ਹੁੰਦੇ ਸੀਗੇ ਜੀ।
ਹਾਂਜੀ-ਹਾਂਜੀ, ਬਿਲਕੁੱਲ।
ਹੁਣ ਤੁਹਾਨੂੰ ਪਤਾ ਹੈ ਜੀ ਕੋਈ ਕੰਮ ਤਾਂ ਕਰਦਾ ਨੀ।
ਹਾਂਜੀ-ਹਾਂ, ਇਹ ਤਾਂ ਬਿਲਕੁਲ ਹੈਗਾ ਹੁਣ ਤਾਂ ਨਸ਼ੇ ਵਲ ਦੁਨੀਆਂ ਬਹੁਤ ਜਾ ਰਹੀ ਹੈ। ਕੇ ਲਾਉਣ ਨਾਲ ਹੈਣਾ।
ਹਾਂਜੀ। ਹਾਂਜੀ-ਹਾਂਜੀ।
ਇਹ ਤਾਂ ਹੈਗਾਹੀ, ਉਹ ਪੰਜਾਬ ਦੇ ਲੋਕ
ਹੂੰ।
ਪਰ ਆਪਣਾ ਚਾਹੀ ਪਰ ਦੂਜੀਆਂ ਥਾ ਤੇ ਹੈਗਾ ਹਾਂਜੀ-ਹਾਂ, ਚੱਲ ਤੁਸੀਂ ਆਰਾਮਦਾਰੀ ਲੋ ਹੁਣ, ਮੈਂ ਇਹਨੂੰ ਸੁਣਾਉਦੀ ਆ ਦੇਖਦੀ ਹਾ, ਹਾਂਜੀ। ਇਹ ਤਾਂ ਹੈਹੀ, ਹਾਂਜੀ। ਚਲੋ, ਤੁਸੀਂ ਵੀ ਹੈਣਾ ਆਪਣੇ ਆਲੇ ਦੁਆਲੇ ਥੋੜਾ ਬਾਤ ਕਰਿਆ ਕਰੋ ਕਿ ਲੋਕ ਸਮਝ ਸਕਣ, ਪੜ੍ਹੇ-ਲਿਖੇ ਹੋਣੇ ਤੁਸੀਂ ਵੀ ਬਹੁਤ
ਹਾਂਜੀ-ਹਾਂਜੀ।
ਹਾਂਜੀ, ਚਲੋ। ਠੀਕ ਹੈ ਮੈਮ ਆਪਾਂ ਫਿਰ ਮਿਲਦੇ ਆਗ
ਠੀਕ ਆਜੀ, ਓਕੇ ਜੀ।
ਹਾਂਜੀ-ਹਾਂ, ਧੰਨਵਾਦ ਮੈਮ ਤੁਹਾਡਾ ਬਹੁਤ, -ਬਹੁਤ ਜੀ, ਓਕੇ ਜੀ।
ਓਕੇ।